ਹ
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ।
ਸਤਿ ਸ੍ਰੀ ਅਕਾਲ, ਕਿਵੇਂ ਹੋ ਤੁਸੀਂ?
ਹਾਂਜੀ-ਹਾਂਜੀ, ਵਧੀਆ।
ਹੋਰ ਕੀ ਕਰਦੇ ਸੀ?
ਬਸ, ਲੇਟ ਉੱਠੇ ਹਾਂ ਅੱਜ, ਹੁਣ ਬਣਾ ਰਹੇ ਸੀ ਚਾਹ ਪਾਣੀ ਬਣਾ ਰਹੇ ਸੀ, ਨਾਲ ਨਾਸ਼ਤਾ ਦੇਖ ਰਹੇ ਸੀ।
ਅੱਛਾ, ਕੀ ਬਣਾਣਾ ਅੱਜ ਨਾਸਤੇ ਤੁਸੀਂ?
ਬਸ ਦੇਖਣੇ ਆ ਉਣੇ।
ਹਾਂ, ਆਹੀ ਸਭ ਤੋਂ ਵੱਡੀ ਗੱਲ ਸਾਰੇ ਸਾਰੇ ਕਿੱਥੇ ਇਹੀ ਸੋਚ ਹੈ, ਕੀ ਬਣਾਉਣਾ ਦੇਖਦੇ ਆ।
ਹਾਂਜੀ-ਹਾਂਜੀ।
ਪਤਾ ਨੀ ਲੱਗਦਾ ਕੀ ਬਣਾਈਏ, ਹਨਾ?
ਹਾਂਜੀ ਇਹ ਤੇ ਹੈ। ਹੋਰ ਤੁਸੀਂ ਕਰ ਬੈਠੇ ਨਾਸ਼ਤਾ-ਪਾਣੀ?
ਹਾਂਜੀ ਅੱਜ ਨਾ ਕੀ ਹੋਇਆ, ਅਸੀਂ ਸਵੇਰੇ ਗੁਰਦੁਆਰੇ ਗਏ ਸੀ। ਤੇ ਉੱਥੋਂ ਦੀ ਸਾਨੂੰ ਖਿਚੜੀ ਦਾ ਪ੍ਰਸ਼ਾਦ ਮਿਲਿਆ ਸੀ। ਬਹੁਤ ਹੀ ਟੇਸਟੀ।
ਅੱਛਾ ਅੱਛਾ। ਅੱਜ ਤੇ ਗੁਰਪੁਰਬ ਹੈਗਾ। ਹਾਂਜੀ ਹਾਂਜੀ‌।
ਅੱਜ ਸ਼ਹੀਦੀ ਗੁਰਪੁਰਬ ਆ ਨਾ, ਤੇ ਸਵੇਰੇ ਗੁਰ ਵਾਰੇ, ਤੇ ਸ਼ਬੀਲਾਂ ਵੀ ਲੱਗ ਗਈਆਂ ਸੀਗੀਆਂ।
ਹਾਂਜੀ।
ਸਵੇਰੇ ਈ ਲੱਗ ਗਆਂ ਸੀ ਅੱਜ।
ਆਤੇ, ਹੈ।
ਹੋਰ, ਤੁਸੀਂ ਦੱਸੋ?
ਬਸ, ਬੱਚੇ ਹਲੇ ਸੁੱਤੇ ਹੋਏ ਨੇ, ਰਾਤੀ ਲੇਟ ਸੁੱਤੇ ਨੇ, ਦੋ ਵੱਜ। ਵੱਜ ਗਏ ਸੀਂ ਸੌਦੇ ਸੌਦੇ ਬੱਚਿਆਂ ਨੂੰ। ਬਸ, ਇਕੱਠੇ ਹੋਏ ਤੇ ਇਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ।
ਹਾਂ, ਇਹ ਵੀ ਗੱਲ ਆ ਨੀਂਦ ਨੀ ਆਂਦੀ ਫਿਰ ਇਕੱਠੇ ਹੋ, ਫਿਰ ਤਾਂ ਲੇਟ ਉੱਠਣਗੇ।
ਬਸ, ਲੇਟ ਹੀ ਉੱਠਣਗੇ ਹਲੇ ਮੈਂ ਆਪ ਵੀ ਨਹੀਂ। ਸਾਰੀਮ ਤੋਂ ਥੋ ਫਰੀ ਹੋ ਰਹੀ, ਫੇਰ ਉਠਾਵਾਂਗੇ ਇਹਨਾਂ ਨੂੰ।
ਸਹੀ ਗੱਲ ਆ। ਤੇ ਘਰ ਦੇ ਕੰਮ ਹੋ ਗਏ ਸਾਰੇ,
ਬਸ ਤਾਂ, ਮੈਂ ਤੇ ਘਰ ਹੈ ਨੀ ਨਾ ਆਪਣੇ ਪੰਜਾਬ ਆਈ ਦੀ ਸੀ। ਸਿਸਟਰ ਕੋਲ, ਮੈਂ, ਤੇ ਅੰਦਰ ਆ। ਉਹ ਕਰਦੀ ਪਈ ਕੰਮ ਆਪਣੇ ਘਰ ਦੇ।
ਹਾਂ, ਆ ਵੀ ਗੱਲ ਸਹੀ ਗੱਲ ਕਰਤੀ ਆ। ਤੇ, ਬਾਕੀ ਸਾਰੇ ਸਿਸਟਰ ਦੇ ਘਰ ਠੀਕ ਨੇ ਤੁਹਾਡੇ।
ਹਾਂਜੀ, ਹਾਂਜੀ, ਬੇਟਾ ਐ ਬੇਟੀ ਉਹਦੀ, ਬਸ ਜੀਜਾ ਜੀ ਨੇ ਓ, ਗਏ ਨੇ ਫੈਕਟਰੀ ਲਾਂ ਗਏ ਨੇ, ਉਹ ਬੱਚੇ ਸੁੱਤੇ ਹੋਏ ਨੇ, ਉਹ ਆਪਣੇ ਕੰਮ ਕੁਮ ਕਰਦੀ। ਮੈਂ ਕਿਹਾ ਮੈਨੂੰ ਦੱਸਦੇ ਕੋਈ ਕੰਮ ਹੈਗਾ। ਤੇ ਕਹਿੰਦੀ ਹੱਲੇ ਨੀ ਹੈਗਾ ਤੂੰ ਜਦੋਂ ਹੋਏਗਾ ਮੈਂ, ਤੈਨੂੰ ਦੱਸਦਾਂਗੀ ਆਪੇ।
ਇਹ ਸਭ ਦੀ ਭੈਣਾਂ ਦੇ ਇਹੀ ਹਾਲ ਹੁੰਦੇ ਆ।
ਹਾਂਜੀ, ਹਾਂਜੀ,
ਮੇਰੀ ਭੈਣ ਵੀ ਹੁਣ ਮੇਰੀ ਮੰਮੀ ਕੋਲ ਗਏ ਹੋਏ ਆ।
ਅੱਛਾ ਅੱਛਾ,
ਉਹਨੇ ਪਹਿਲਾਂ ਹੀ ਮੰਮੀ ਨੂੰ ਕਹਿਤਾ ਸੀ ਵੀ ਮੰਮੀ ਮੈਂ ਜਦ ਜਦ ਆਂਦੀ ਆ ਤੁਹਾਡੀ ਕੰਮ ਵਾਲੀ ਚਲੀ ਜਾਂਦੀ ਐ।
ਰੋਟੀ ਬਣਾਣ ਆਲੀ ਤੇ। ਉਹ ਕੁਦਰਤ ਹੀ ਪਤਾ ਨੀ ਕੀ ਏਦਾਂ ਦਾ ਹੁੰਦਾ। ਜਦ ਜਦ ਵੀ ਓਨੇ ਆਣਾ, ਹੁੰਦਾ ਉਹ ਤੋਂ ਦੋ ਦਿਨ ਪਹਿਲੇ ਉਹ ਕਿਸੇ ਕੰਮ ਤੇ ਚਲੀ ਜਾਂਦੀ ਆ। ਰੋਟੀ ਬਣਾਣ ਦਾ। ਤੇ ਕਹਿੰਦੇ ਮੰਮੀ ਤੁਸੀਂ ਮੈਨੂੰ ਰੋਟੀ ਬਣਾਣ ਲਈ ਬੁਲਾਦੇ ਹੋ ਇੱਥੇ। ਫਿਰ ਮੰਮੀ ਕਹਿੰਦੀ ਨਹੀਂ ਐਵੇਂ ਨਹੀਂ ਹੁੰਦਾ। ਪਹਿਲੇ ਟਾਈਮ 'ਚ ਸਾਡੇ ਟਾਈਮ 'ਚ ਸਾਰੇ ਕੰਮ ਅਸੀਂ ਕਰਦੇ ਸੀ। ਉਦੋਂ ਕੋਈ ਬਾਈਆਂ ਨਹੀਂ ਹੁੰਦੀਆਂ ਸੀ ਤੇ ਵਿਆਹ ਤੋਂ ਬਾਅਦ ਜਦ ਅਸੀਂ ਸਾਡੇ ਪੇਕੇ ਜਾਂਦੇ ਸੀ ਤੇ ਅਸੀਂ ਮਾਵਾਂ ਦੀ ਹੈਲਪ ਕਰਾਉਂਦੇ ਸੀ। ਅਸੀਂ ਉਹਨਾਂ ਦੇ ਜਿੰਨੇ ਘਰ ਦੇ ਕੰਮ ਨੇ ਪੇਡਿੰਗ ਉਹ ਸਾਰੇ ਅ ਭੈਣਾਂ ਜਾ ਕੇ ਕਰਦੀਆਂ ਸੀ। ਇਹ ਰੂਲ ਨਹੀਂ ਸੀ ਕਿ ਤੁਸੀਂ ਬੈਠੇ ਗੇ, ਤੇ ਮਾਵਾਂ ਤੁਹਾਨੂੰ ਲਿਆ ਲਿਆ ਕੇ ਦੇਣਗੀਆਂ ਏਦਾਂ ਨੀ ਆ ਤੁਸੀਂ ਮਾਵਾਂ ਨੂੰ ਸੁੱਖ, ਦੇਣਾ ਚਾਹੀਦਾ।
ਸਹੀ, ਗੱਲ ਜੇ ਅਸੀਂ ਤੇ ਆਪ ਜਾਂਦੇ ਸੀ ਪਹਿਲੇ ਪਹਿਲੇ ਮੇਰੀ, ਭੈਣਾਂ ਆਂਦੀ ਸੀ। ਤੇ ਤਾਂ ਹੀ ਜਾਂਦੇ ਸੀ।
ਹਾਂਜੀ,
ਹੁਣ ਦੋ ਸਾਲ ਹੋ ਗਏ ਨੇ ਦੂਸਰਾ ਸਾਲ ਇਹ ਹੁਣ ਜਾਇਦਾ ਹੀ ਨਹੀਂ। ਬੱਚੇ ਵੱਡੇ ਹੋ ਗਏ ਨੇ ਓ ਆਪਨੇ ਚ ਮਸਤ ਨੇ ਉਹ ਸਾਫ਼ ਨਾ ਕਰਦੇ ਨੇ ਮੰਮਾ ਤੁਸੀਂ ਚਲੇ ਜਾਓ। ਅਸੀਂ ਨਹੀਂ ਜਾਣਾ। ਉਹਨਾਂ ਦਾ ਦਿਲ ਨੀ ਲੱਗਦਾ।
ਨਹੀਂ ਬੱਚਿਆਂ ਨੂੰ ਨਾ ਆਦਤ ਪਾਣੀ ਚਾਹੀਦੀ ਆ। ਤੁਸੀਂ ਜਾਓ,
ਨਹੀਂ ਪਹਿਲੇ ਤਾਂ ਬਹੁਤ ਜਾਂਦੇ ਸੀ ਹਾਂਜੀ।
ਅੱਛਾ,
ਹਾਂਜੀ,
ਪਤਾ ਫੇਰ ਨਾਨਾ-ਨਾਨੀ ਨੂੰ ਵੀ ਲੱਗਦਾ, ਹੁਣ ਬੱਚੇ ਹੋ ਗਏ ਆ ਹੁਣ ਕੋਈ ਆਉਂਦਾ ਹੀ ਨਹੀਂ।
ਹਾਂਜੀ-ਹਾਂਜੀ, ਨਹੀਂ ਐਕਚੁਲੀ ਮੇਰੀ ਮੰਮੀ ਤਾਂ ਐਕਸਪਾਇਰ ਹੋ ਗਏ ਸੀ ਨਾ। ਥੋੜ੍ਹਾ ਜਦੋਂ ਕਰੋਨਾ ਦਾ ਟਾਈਮ ਆਇਆ ਸੀ, ਨਾ ਹਾਂਜੀ-ਹਾਂਜੀ ਉਸ ਟਾਈਮ
ਸੀ ਉਹਨਾਂ ਨੂੰ
ਬਸ ਇਹੀ ਉਹ ਬੁਖਾਰ ਵਗੈਰਾ ਹੋਇਆ ਸੀ। ਗ਼ਲਤ ਹੋਸਪਿਟਲ ਐਡਮਿਟ ਕਰਵਾ ਬੈਠੇ ਸੀ। ਉੱਧਰ ਹੈਗਾ ਵੀ ਹਰਿਆਣਾ ਸਾਈਡ ਇੱਕ ਹੋ, ਹੋਸਪੀਟਲ ਹੈਗਾ, ਉਹਦੀ ਰੈਪੋਟੇਸ਼ਨ ਪਹਿਲੇ ਹੀ ਬੀ ਬੇਕਾਰ ਹੈਗੀ ਹੈ। ਉਸ ਟਾਈਮ ਉਹਹੀ ਉਹਦਾ ਇਨਾਮ ਸੀ। ਉਸ ਟਾਈਮ ਉਹਦਾ ਹੀ ਨਾਮ ਸੀ, ਉਹੀ ਹੋਸਪਿਟਲ ਦਾ ਵੀ ਠੀਕ ਕਰਕੇ ਭੇਜ ਦਿੰਦਾ ਏ, ਫੇਰ ਬੰਦੇ ਨੂੰ ਤੇ ਇਹ ਹੀ ਹੁੰਦਾ, ਨਾ ਵੀ ਉੱਧਰ ਜਾਈਏ ਜਿੱਥੋਂ ਠੀਕ ਹੋ ਕੇ ਆ ਜਾਓ।
ਸਹੀ ਗੱਲ ਹੈ। ਪਤਾ ਕੀ ਗ
ਬਲਕਿ ਬਿਲਕੁਲ ਚੰਗੇ ਭਲੇ। ਤੁਰਦੇ ਫਿਰਦੇ ਗਏ, ਨੇ ਥੋੜ੍ਹਾ ਜਿਹਾ ਨੂੰ ਉਕਸਾ ਗਿਆ ਸੀ। ਰਿਪੋਰਟ ਟਾ ਵੀ ਨੋਰਮਲ ਸੀ, ਅਸੀਂ ਕਿਹਾ ਚਲੋ ਥੋੜ੍ਹਾ ਜਿਹਾ ਨੁਕਸੇ ਜਲਦੀ ਰਿਕਵਰ ਹੋ ਜਾਣਗੇ।
ਸਹੀ ਗੱਲ ਆ।
ਬਸ ਉਹਨਾਂ ਨੂੰ ਨਾ ਥੋੜ੍ਹਾ ਸ਼ੂਗਰ ਸੀ ਨਾ, ਡੋਕਟਰ ਨੇ ਸ਼ੂਗਰ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਦੀ
ਪਤਾ ਕੀ ਕਰਨਾ ਭਾਬੀ ਤੁਸੀਂ ਮੰਨੋਗੇ ਨੀ। ਪਹਿਲਾਂ ਡਾਕਟਰਾਂ ਨੂੰ ਰੱਬ ਦਾ ਦੂਜਾ ਨਾਂ ਦ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਚ ਅੱਜ-ਕੱਲ ਦੇ ਟਾਈਮ ਚ ਬਹੁਤ ਸਮਾਂ ਔਖਾ ਆ ਗਿਆ। ਬਹੁਤ ਸਮਾਂ ਔ
ਹੂੰ,
ਮਤਲਬ ਤੁਸੀਂ ਮੰਨੋਗੇ ਨਹੀਂ ਇੰਨਾ ਔਖਾ ਟਾਈਮ ਆ ਗਿਆ, ਕਿ ਚੰਗੇ ਭਲੇ ਬੰਦੇ ਨੂੰ ਵੀ ਕੋਈ ਨਾ ਕੋਈ ਬੜੀ ਬਿਮਾਰੀ ਦਾ ਨਾਮ ਦੇ ਦਿੰਦੇ ਪੈਸੇ ਇਕੱਠੇ ਕਰਨ ਲਈ
ਇਸ ਕਰਕੇ ਬਹੁਤ ਧਿਆਨ ਨਾਲ ਅਸੀਂ ਡਾਕਟਰ ਬਹੁਤ ਧਿਆਨ ਨਾਲ ਅਸੀਂ ਹੋਸਪਿਟਲ ਚੁਣਨੇ ਚਾਹੀਦੇ, ਆ ਵੀ ਜਿੱਥੇ ਕੋਈ ਏਦਾਂ ਦਾ ਡਾਕਟਰ ਮਿਲ ਜੇ ਇਮਾਨਦਾਰ। ਨਹੀਂ ਤਾਂ ਅੱਜ-ਕੱਲ੍ਹ ਤਾਂ ਸਾਰੇ ਲੋਕਾਂ ਦੀ ਹੈਲਥ ਬਾਰੇ ਕੋਈ ਨੀ ਕੁਛ ਸੋਚਦਾ, ਉਹਨਾਂ ਦੇ ਭਾਣੇ ਲੋਕਾਂ ਦੀ ਜਾਨ ਕੁਛ ਵੀ ਨਹੀਂ।
ਬਿਲਕੁਲ ਸਹੀ ਕਿਹਾ, ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਦਾ ਮੈਂਬਰ ਹੁੰਦਾ।
ਫੇਰ, ਉਹ ਤਾਂ ਸਾਨੂੰ ਸਾਰੀ ਜ਼ਿੰਦਗੀ ਦਾ ਘਾਟਾ ਪੈ ਜਾਂਦਾ ਨਾ। ਤੇ ਮਾਵਾਂ ਬਿਨਾਂ ਤਾਂ ਪੂਰੀ ਦੁਨੀਆਂ ਸੁਨੀ ਲੱਗਦੀ ਹੈ। ਚਾਹੇ ਅਸੀਂ ਜਿੰਨੇ ਮਰਜ਼ੀ ਬੜੇ ਹੋ ਜਾਈਏ ਬੁੱਢੇ ਹੋ ਜਾਈਏ। ਮਾਂਵ ਤਾਂ ਮਾਂ ਹੀ ਹੁੰਦੀ ਆ ਦੇਖੋ।
ਸਹੀ ਗੱਲ ਹੈ ਹੱਲੇ ਵੀ ਜਾਓ। ਕਈ ਗੱਲਾਂ ਭੈਣਾਂ ਇਕੱਠੀਆਂ ਹੋ ਦੀਆਂ ਵਾ ਹੁਣ ਕਈ ਗੱਲਾਂ ਯਾਦ ਕਰਨੀਆਂ ਵਾ ਮੰਮੀ ਦੀ ਆਪਣੀ ਹਾਂਜੀ,
ਅਸੀਂ ਵੀ ਚਾਰ ਭੈਣਾਂ ਸਾਡਾ ਵੀ ਇੱਕ ਭਾਈ। ਤੇ ਅਸੀਂ ਵੀ ਬਹੁਤ ਕੇਅਰ ਕਰਨੇ ਆ ਮੰਮੀ ਨੂੰ ਸ਼ੂਗਰ ਐ ਸਾਡੇ। ਤੇ ਅਸੀਂ ਦੂਰ, ਦੂਰ ਬੈਠ ਇਕੱਠੇ ਹੁੰਨੇ ਹਾਂ ਫਿਰ ਅਸੀਂ ਇੱਕ, ਇੱਕ ਕਰਕੇ ਇੱਕ, ਇੱਕ ਜਣੀ ਫੋਨ ਕਰਦੇ ਹਾਂ ਡੇਲੀ। ਵੀ ਮੰਮੀ ਕੀ ਖਾਧਾ ਆ ਕੀ ਪੀਤਾ ਕੋਈ ਪ੍ਰੋਬਲਮ ਤਾਂ ਨਹੀਂ ਆ ਹੁਣ ਕਹੀਏ ਦੀ ਮਾਵਾਂ ਜੇ ਮਾੜੀ ਮੋਟੀ ਪ੍ਰੋਬਲਮ ਹੋਈ ਤਾਂ ਨਹੀਂ ਦੱਸਦੀਆਂ ਉਹਨਾਂ ਨੂੰ ਲੱਗਦਾ ਚਲੋ ਕੁੜੀਆਂ ਨੂੰ ਕੀ ਦੱਸਣਾ ਬਾਰ- ਬਾਰ ਦੂਰ ਬੈਠੀਆਂ ਟੈਸ਼ਨ ਲੈਣ ਅੱਜ ਕੱਲ ਤਾਂ ਸਾਹਾਂ ਦਾ ਭਰੋਸਾ ਨਹੀਂ ਆ ਬਸ ਇਹਨਾ ਮੈਨੂੰ ਪਤਾ
ਅੱਜ ਦੇ ਟਾਈਮ 'ਚ ਹਾਰਟ ਅਟੈਕ ਕਿੰਨੇ ਵੱਧ ਰਹੇ ਆ ਜਵਾਨ- ਜਵਾਨ ਲੋਕ ਛੋਟੇ- ਛੋਟੇ ਬੱਚੇ
ਹਾਂਜੀ ਛੋਟੇ -ਛੋਟੇ ਬੱਚਿਆਂ ਨੂੰ ਹੋ ਰਹੇ ਨੇ।
ਇਹ ਨਾ ਕੁਛ ਸਾਡੀ ਹੀ ਗਲਤੀ ਆ ਖਾਣਾ-ਪੀਣਾ ਗਲਤ ਹੋ ਗਿਆ ਉਸ ਤੋਂ ਬਾਅਦ ਕੁਦਰਤ ਦੇ ਨਾਲ ਛੇੜਖਾਨੀ ਬਹੁਤ ਹੋ ਗਈ। ਅਹ ਟੈਕਨੀਕ ਇੰਨੀ ਵੱਧ ਗਈ ਆ ਇੰਨੀ ਵੱਧ ਗਈ ਆ। ਕਿ ਉਹਦਾ ਸਾਈਡ ਇਫੈਕਟ ਸਾਨੂੰ ਹੋਣਾ ਸ਼ੁਰੂ ਹੋ ਗਿਆ।
ਹਾਂਜੀ
ਟੈਕਨੀਕ ਇੰਨੀ ਵੱਧ ਗੀ ਕਿ ਸਾਨੂੰ ਸਾਈਡ ਇਫੈਕਟ ਹੋਣਾ ਸ਼ੁਰੂ ਹੋ ਗਿਆ ਚੀਜ਼ਾਂ ਦਾ
ਇਹੀ ਗੱਲ ਆ ਹੋਰ ਤੁਸੀਂ ਅੱਜ ਗੁਰਦੁਆਰੇ ਨਹੀਂ ਜਾਣਾ।
ਨਹੀਂ- ਨਹੀਂ ਜਾਵਾਂਗੇ ਬੱਚੇ ਉੱਠਦੇ ਨੇ ਹੁਨੇ ਉਠਾਨੇ ਹਾਂ ਨਾਨ ਧੋਣਗੇ ਫਿਰ ਜਾਂਨੇ ਹਾਂ ਗੁਰਦੁਆਰੇ ਐਥੇ ਪੰਜਾਬ ਆ ਕੇ ਥੋੜ੍ਹਾ ਹੋਏ ਦੇ ਆ ਨਹੀਂ ਤੋ ਉੱਧਰ ਜਿੱਧਰ ਮੈਂ ਰਹਿੰਨੀ ਹਾਂ ਉੱਥੇ ਤਾਂ ਆਪਾਂ ਡੇਲੀ ਗੁਰਦੁਆਰੇ ਜਾਨੇ ਹੀ ਜਾਂਨੇ ਹਾਂ। ਸਵੇਰੇ ਨਹੀਂ ਜਾਇਆ ਜਾਂਦਾ ਤੇ ਸ਼ਾਮੀ ਜਾਂਨੇ ਹਾਂ।
ਬਹੁਤ ਜ਼ਰੂਰੀ ਅਸੀਂ ਸਾਰਾ ਕੁਛ ਕਰਦੇ ਆਂ। ਤੇ ਰੱਬ ਦੇ ਲਈ ਵੀ ਇੱਕ ਘੰਟਾ ਅਸੀਂ ਕਢੱ ਸਕਦੇ ਹਾਂ ਉਹ ਅਸੀਂ ਰੱਬ ਲਈ ਨਹੀਂ ਕਢੱਦੇ ਅਸੀਂ ਉਹ ਸਾਡੇ ਹੀ ਚੰਗੇ ਕਰਮਾਂ ਲਈ ਕੱਢਣਾ। ਚਾਹੀਦਾ ਹੈ ਰੱਬ ਨੂੰ ਤਾਂ ਕੀ ਹੋਰ ਦੱਸੋ ਤੁਸੀਂ ਅੱਜ ਤਾਂ ਸ਼ਬੀਲਾਂ ਲੱਗੀਆਂ ਹੋਈਆਂ ਨੇ ਸਾਰੀ ਜਗ੍ਹਾ
ਹਾਂਜੀ- ਹਾਂਜੀ ਉਹ ਤਾਂ ਹੈ ਜਗ੍ਹਾ- ਜਗ੍ਹਾ ਛਬੀਲਾਂ ਨੇ। ਪੰਜਾਬ ਵਿੱਚ ਉਂਝ ਹੀ ਜਗ੍ਹਾ- ਜਗ੍ਹਾ ਹੁੰਦੀਆਂ ਨੇ।
ਉਥੇ ਤਾਂ ਪੰਜਾਬ ਇੱਕ ਇਹੋ ਜਿਹੀ ਧਰਤੀ ਆ ਜਿੱਥੇ ਕੋਈ ਭੁੱਖਾ ਨਹੀਂ ਮਰ ਸਕਦਾ।
ਹਾਂਜੀ ਬਿਲਕੁਲ ਸਹੀ ਗੱਲ ਕਹੀ ਜੇ।
ਉਹ ਤਾਂ ਬਾਹਰਲੇ ਮੁਲਕਾਂ 'ਚ ਜਾ ਕੇ ਜਿੱਥੇ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ ਬਾੜ ਆ ਜਾਂਦੀ ਆ। ਜਾਂ ਫਿਰ ਅਹ ਜਿਵੇਂ ਹੁਣ ਲੜਾਈਆਂ
ਲੜਾਈਆਂ ਚਲਦੀਆਂ। ਹਾਂਜੀ ਇਹ ਤਾਂ ਹੈ ਉਧਰ ਕੋਈ ਭੁਖਾ ਨਹੀਂ ਮਰ ਸਕਦਾ ਪੰਜਾਬ ਦੀ ਧਰਤੀ ਤੇ ਇਹ ਤਾਂ ਬਿਲਕੁਲ ਸਹੀ ਕਿਹਾ ਪੰਜਾਬ ਦੀ ਧਰਤੀ ਤੇ ਕੋਈ ਨਹੀਂ ਭੁੱਖਾ ਮਰ ਸਕਦਾ।
ਪੰਜਾਬ ਦੀ ਧਰਤੀ ਅਗੇ ਕੋਈ ਧਰਤੀ ਨਹੀਂ।
ਬਸ ਥੋੜ੍ਹੇ ਜਿਹੇ ਅੱਜ ਕੱਲ੍ਹ ਦਾ ਹੀ ਹਾਂਜੀ- ਹਾਂਜੀ ਨਾਲੇ ਅੱਜ ਕੱਲ੍ਹ ਪੰਜਾਬ ਦਾ ਯੂਥ ਥੋੜ੍ਹਾ ਗਲਤ ਪਾਸੇ ਜਾ ਰਿਹਾ ਜਿਵੇਂ
ਥੋੜ੍ਹਾ ਨੀ ਬਹੁਤ ਜਾ ਰਿਹਾ ਅੱਜ ਕੱਲ ਪੋਲੀਟੀਸ਼ਨ ਪੋਲੀਟਿਕਸ ਚੀਜ਼ਾਂ ਬਹੁਤ ਵੱਧ ਗਈਆਂ ਨਸ਼ੇ ਬਹੁਤ ਵੱਧ ਗਏ ਆ। ਬੱਚਾ- ਬੱਚਾ ਨਸ਼ੇ ਕਰ ਰਿਹਾ ਕੁੜੀਆਂ- ਕੁੜੀਆਂ ਨਸ਼ੇ ਕਰ ਰਹੀਆਂ ਨੇ। ਅੱਜ ਕੱਲ ਉਹ ਸਮਾਂ ਨਹੀਂ ਰਹਿ ਗਿਆ।
ਹਾਂਜੀ- ਹਾਂਜੀ ਹਨਾ ਉਹ ਨਹੀਂ ਟਾਈਮ ਰਹਿ ਗਿਆ।
ਅੱਜ ਕੱਲ੍ਹ ਬਹੁਤ ਔਖਾ ਹੋਇਆ ਪਿਆ ਦੁਨੀਆਂ ਦੇ ਨਾਲ ਚੱਲਣਾ ਬਹੁਤ ਔਖਾ ਹੋਇਆ ਪਿਆ।
ਹਾਂਜੀ
ਹਾਂਜੀ ਕਿਸ ਕਿਸੇ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਛੇਤੀ ਕੋਈ ਸਾਡੇ ਨਾਲ ਕਦੋਂ ਕਿਤੇ ਖੇਡ ਜੇ। ਕੁਛ ਸਮਝ ਨੀ ਆਉਂਦਾ ਸਾਡੇ ਇਮੋਸ਼ਨ ਕੀ ਆ ਕਿਸੇ ਨੂੰ ਕਿਸੇ ਦੀ ਪਰਵਾ ਨਹੀਂ ਅੱਜ ਦੇ ਟਾਈਮ ਚ ਇਸ ਕਰ ਕੇ ਸਭ ਮੋਸਟ ਇਮਪੋਰੇਂਟੈਂਟ ਸਾਨੂੰ ਆਪਣਾ ਧਿਆਨ ਆਪ ਰੱਖਣਾ ਪੈਣਾ।
ਹਾਂਜੀ।
ਕੁੱਛ ਨਹੀ ਰਹਿਆ।
ਚਲੋ ਭੈਣ ਜੀ ਹਾਂਜੀ ਹਾਂਜੀ ਠੀਕ ਹੈ ਭੈਣ ਜੀ ਫਿਰ ਕਰਨੇ ਆ।
ਜ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।